ਹਾਂਜੀ।
ਹਾਂਜੀ ਸਸ ਸ਼੍ਰੀ ਕਾਲ ਜੀ।
ਸਸ਼ ਸ਼੍ਰੀ ਕਾਲ ਜੀ, ਕੀ ਹਾਲ ਐ?
ਬੋਤ ਵਦੀਆ ਸਭ ਗੁਰੂ ਦੀ ਮੇਰ, ਆਪ ਸੁਨਾਓ?
ਬਸ, ਬੜੇ ਦਿਨਾਂ ਬਾਦ ਯਾਦ ਕੀਤਾ ਅੱਜ।
ਬਸ ਪੇਕੇ ਆਈ ਦੀ ਸੀ, ਬੱਚੇ ਕੈ ਰੇ ਸੀ ਨਾਨਕੇ ਕੇ ਜਾਨਾ ਐ, ਜਿੱਦੇ ਪਏ ਦੇ ਸੀ ਗਰਮੀ ਏਨੀ ਪੈ ਰੀ ਏ, ਮੇਰਾ ਤੇ ਮਨ ਨਈ ਸੀ, ਮੈਂ ਕੇਹਾ ਫੇਰ ਚਲਾਂਗੇ। ਕੋਈ ਹੋਰ ਵਿਕੇਸ਼ਨਸ ਹੋਨ ਗਿਆਂ, ਕੈ ਰੇਆ ਨਈ ਮੰਮਾ ਹੁਨ ਛੁੱਟੀਆਂ ਨੇ ਚਲੋ, ਬੱਚੇ ਮਗਰ ਪੈ ਗਏ, ਮੈਂ ਕੇਆ ਚਲੋ। ਹੋ ਆਨੀ ਆ ਅਠ-ਦਸ ਦਿਨ ਜਿਨਾ ਚਿਰ ਰੈਨ ਗੇ ਰੈਲਨ ਗੇ।
ਹਾਂਜੀ-ਹਾਂਜੀ, ਬਿਲਕੁਲ ਠੀਕ ਕੈ ਰੇ ਓ, ਬੱਚੇਆਂ ਹਾਂ, ਬੱਚੇਆਂ ਦੀ ਵੀ ਤੇ ਅਸਲ 'ਚ ਛੁੱਟੀਆਂ ਐਈ ਨੇ ਨਾ ਫੇਰ ਤੇ ਬਾਕੀ ਕੀ ਸਾਰੇ ਦਿਨ ਵਰਕਿੰਗ ਡੇਜ਼ ਇਚ ਤੇ ਬੱਚੇਆਂ ਦੇ ਸਕੂਲ ਟਿਊਸ਼ਨ ਐ ਸਭ ਕੰਮ ਚੱਲਦਾ ਰੈਂਦੈ, ਬੱਚੇ ਕਿੱਥੇ ਵੇਲੇ ਹੁੰਦੇ ਐ।
ਸਈ ਗੱਲ ਐ। ਬੱਚੇਆਂ ਨਾਲ ਮਾਵਾਂ ਵੀ ਨੀ ਵੇਲੀਆਂ ਹੁੰਦੀਆਂ ਨਾ। ਜੋ ਰੂਟੀਨ ਬਨੇਆ ਸਵੇਰੇ ਮਾਵਾਂ ਨੇ ਜਲਦੀ ਉੱਠਨੈ। ਲੰਚ ਪੈਕ ਕਰਨੈ। ਪੂਰਾ ਦਿਨ ਐਵੇਂ ਨਿਕਲ ਜਾਂਦਾ। ਬੱਸ ਆ ਰੀ ਏ, ਬੱਸ ਵਿੱਚ ਬੱਚਾ ਛੋੜਨ ਜਾਨੈ। ਬੱਚਿਆਂ ਨੂੰ ਲੈਨ ਜਾਨਾ। ਬਸ ਕੁਸ਼ ਨਾ ਪੁੱਛੋ, ਰੂਟੀਨ ਸਾਰਾ ਓ ਈ ਬੜਾ ਵਿਗੜਿਆ ਈ ਹੁੰਦਾ ਸਾਡਾ।
ਹਾਂਜੀ-ਹਾਂਜੀ।
ਹੋਰ ਸੁਨਾਓ।
ਬਸ ਵਦੀਆ। ਮੈਂ ਓਈਓ ਬੱਚੇਆਂ ਦੀ ਮੈਂ ਮੇਰੇ ਔਥੇ ਵੀ ਮੇਰੀ ਭਰਜਾਈ ਦੇ ਬੱਚੇ ਆ ਛੋਟੇ ਵਿਚਾਰੇ ਓ ਸਕੂਲਾਂ ਦੇ ਨਾਲ ਏਨਾ ਕੰਮ ਦੇ ਦਿੰਦੇ ਨੇ, ਹੋਮਵਰਕ ਏਨਾ ਮਿਲ ਜਾਂਦਾ ਐ। ਤੇ ਬੱਚੇ ਵਿਚਾਰੇ ਏਨੇ ਬਿਜ਼ੀ ਨੇ ਪੈਲੇ ਸਕੂਲ ਜਾਨਗੇ ਸਕੂਲੋਂ ਆ ਕੇ ਟਿਊਸ਼ਨ ਤੇ ਜਾਨਾ ਐ। ਟਿਊਸ਼ਨ ਤੋਂ ਆ ਕੇ ਮਾਵਾਂ ਨੇ ਕਈ ਐਕਟੀਵਿਟੀ ਜੁਆਇਨ ਕਰਾਈਆਂ ਹੁੰਦੀਆਂ ਨੇ। ਆ ਹੁਨ ਤੁਸੀ ਟੇਬਲ ਟੈਨਿਸ ਖੇਲਨ ਜਾਨਾ ਐ, ਬੈਡਮਿੰਟਨ ਖੇਲਨ ਜਾਨਾ ਏ। ਕ ਮੈਂ ਕੇਨੀ ਆ ਸੈ਼ਦ ਓ ਵੀ ਬੋਤ ਜ਼ਰੂਰੀ ਐ, ਬੱਚਿਆਂ ਦਾ ਨਿਰੀ ਪੜਾਈ ਨਾਲ ਵੀ ਨੀ ਚਲਦਾ ਅਪਨਾ ਅ ਸਰੀਰ ਵਾਸਤੇ ਵੀ ਥੋੜਾ ਬਚੇਆਂ ਨੂੰ ਖੇਲਨਾ ਚਾਈਦੈ ਪਰ ਬੱਚੇਆਂ ਦਾ ਟਾਈਮ ਬੜਾ ਹੈਕਟਿਕ ਜਿਆ ਹੋ ਗਿਆ ਦੈ, ਸਕੂਲਾਂ ਨੇ ਵੀ ਬੜੀਆਂ ਫੀਸ ਫੀਸਾਂ ਵਦਾਇਆਂ ਦੀਆਂ ਨੇ ਬੋਹਤ ਜਾਦਾ ਬਿਜਨਸ ਬਨਾ ਲਿਆਂ ਦਾ।
ਅਰੇ ਮੈਂ ਕੈਨੀ ਆ ਮੈਂ ਜੇੜੇ ਸੈ਼ਰ ਰੈਨੀ ਆ ਨਾ ਓ ਮੈਂ, ਅਪਨੇ ਬਚੇ ਸਬ ਤੋਂ ਮੈਂਗੇ ਟੋਪ ਫਾਈਵ ਸਕੂਲਾਂ 'ਚ ਸਾਡਾ ਸਕੂਲ ਆਂਦਾ ਐ। ਓਥੇ ਏਨੀ ਫੀਸ ਏ, ਮੇਰੇ ਮੁੰਡੇ ਦੀ ਫੀਸ ਵੀ ਇੰਨੀ ਏ, ਇੱਕੀ ਹਜਾਰ ਮੁੰਡੇ ਦੀ ਜਾਂਦੀ ਏ। ਕੁੜੀ ਦੀ ਇਕੱਤੀ ਹਜਾਰ ਕੁਆਟਰਲੀ ਤੇ ਹਜੇ ਅਸੀਂ ਐਡਮਿਸ਼ਨ ਕਰਵਾਇਆ ਤੇ ਐਡਮਿਸ਼ਨ ਇੱਕ ਇਕਵੰਜਾ ਹਜ਼ਾਰ ਲੱਗ ਗਿਆ, ਪੂਰਾ ਸਗਨ ਪਾ ਕੇ ਆਈ ਆਂ ਓਥੇ ਮੈਂ ਤੇ ਓਹਨਾਂ ਨੇ, ਓਨਾਂ ਦੀ ਵੀ ਟ੍ਰੇਨਿੰਗ ਹੁੰਦੀ ਏ, ਓਨਾਂ ਨੇ ਵੀ ਕੈਸ਼ ਲੇਆ। ਔਨਲਾਈਨ ਪੇਮੈਂਟ ਦਿਤੀ, ਅੱਧੀ ਪੇਮੈਂਟ ਔਨਲਾਈਨ ਲਈਏ, ਪੰਦਰ ਵੀਹ ਹਜ਼ਾਰ ਲਿਆ ਔਨਲਾਈਨ, ਬਾਕੀ ਕੈਸ਼ ਹੱਥ 'ਚ ਫੜਿਆ। ਪਤਾ ਨਾ ਕਿ ਓਨਾਂ ਨੇ, ਪਤਾ ਕੱਲ ਨੂੰ ਰਿਕਾਰਡ ਦਿਖਾਣਾ ਹੁੰਦਾ ਓਨਾਂ ਨੇ। ਤੇ ਏਨੀਆਂ ਫੀਸਾਂ ਲੈ ਰੇ ਓ, ਤੇ ਫੇਰ ਤੁਸੀਂ ਉੱਪਰੋਂ ਏਨਾ ਬਰਡਨ ਬਚਿਆ ਤੇ। ਕੋਈ ਬੰਦਾ ਕਿੱਥੋਂ ਦੇ ਰਿਆ, ਕਿੱਥੋਂ ਨਈ, ਹਰ ਕਿਸੇ ਨੂੰ ਸ਼ੋਕ ਅਸੀ ਵੱਡੇ ਸਕੂਲ ਪਾਣਾ ਬੱਚਿਆਂ ਨੂੰ। ਹਰ ਕੋਈ ਚਾਂਦਾ ਅਸੀਂ ਪਾਈਏ ਬੱਚੇ ਨੂੰ, ਅਸੀਂ ਨੀ ਏਨਾ ਅੱਗੇ ਵੱਧੇ ਬੱਚਾ ਵਧੇ, ਤੇ ਬੱਚਾ ਕੁੱਛ ਬਣ ਜਾਏਗਾ। ਸਾਨੂੰ ਵੀ ਏਹੀ ਐ ਤਾਈਂ ਅਸੀਂ ਵੱਡੇ ਸਕੂਲ ਪਾਇਆ ਬੱਚੇ ਨੂੰ। ਤੇ ਹੂਣ ਜੇੜਾ ਕਈ ਦੇ ਪਾ ਰੇ ਨੇ, ਕਈ ਪੇਰੇਂਟਸ ਜੇੜੇ ਜੋਬ ਕਰ ਰੇ ਆ, ਕਈ ਨਈ ਕੱਢ ਪਾਂਦੇ। ਪਰ ਅਬ ਬੱਚਿਆਂ ਦਾ ਸਪਨਾ ਪੂਰਾ ਕਰਨਾ ਓਨਾਂ ਨੇ। ਹਰ ਕਿਸੇ ਕੋ ਹੋਂਦਾ ਅ ਖਰਚਾ ਕੱਢਨਾ, ਬੱਸਾਂ ਦੇ ਖਰਚੇ ਨੇ। ਦੇਖੋ, ਬੱਸ ਦੇ ਵੀ ਚਾਰਜ ਅਲੱਗ ਜਾਂਦੇ ਆ। ਟਿਊਸ਼ਨ ਦੇ ਖਰਚੇ ਹੋ ਗੇ, ਸਮਝ ਲੋ ਬਸ ਸਾਰੀ ਕਮਾਈ ਬੱਚਿਆਂ ਦੀ ਪੜ੍ਹਾਈ 'ਤੇ ਲੱਗ ਜਾਂਦੀ ਐ। ਹੁਣ ਤੁਆਨੂੰ ਪਤਾ ਮੈਗਾਈ ਵੀ ਏਨੀ ਐ, ਕਿੱਥੋਂ ਬੱਚੇ ਨੇ ਇਕ ਬੰਦੇ ਨੇ ਖਾਣਾ। ਹਰ ਚੀਜ਼ ਮੈਗੀ ਏ, ਪਰ ਪੜ੍ਹਾਣਾ ਬੋਤ ਜ਼ਰੂਰੀ ਐ।
ਆ ਦੇਖੋ, ਅੱਜ ਕੱਲ ਦਾ ਟਾਈਮ ਵੀ ਨਾ ਕੰਪਟੀਸ਼ਨ ਦਾ ਬੋਤ ਜ਼ਾਦਾ ਰੈ ਗਿਆ। ਵੀ ਹਰ ਇੱਕ ਫੀਲਡ ਵਿੱਚ ਏਨਾ ਕੰਪਟੀਸ਼ਨ ਏ, ਤੁਸੀਂ ਭਾਵੇਂ ਜੋਬ ਸੈਕਟਰ 'ਚ ਚਲੇ ਜਾਓ। ਯਾ ਭਾਵੇਂ ਤੁਸੀਂ ਬਿਜਨਸ 'ਚ ਚਲੇ ਜਾਓ, ਤੇ ਮਲਬ ਕੋਈ ਦੁਕਾਨ ਦਾਰੀ ਵਿੱਚ ਚਲੇ ਜਾਓ। ਵੀ ਏਨੀ ਜ਼ਾਦਾ ਕੋਂਪੀਟੀਸ਼ਨ ਹੋ ਗਿਆ ਐ, ਤੇ ਕਿਉਂਕਿ ਮਾਂ ਪਿਓ ਵੀ ਕੈਂਦੇ ਨੇ ਕੀ ਅੱਜ ਕੱਲ੍ਹ ਬੱਚਿਆਂ ਦਾ ਇੱਕ ਤੇ ਰੈਣ ਸੈਣ ਦਾ ਢੰਗ ਵੀ ਬੜੇ ਚੇਂਜ ਹੋ ਗੇ ਨੇ। ਖਾਣੇ ਪੀਣੇ ਵੀ ਚੇਂਜ ਹੋ ਗੇ ਨੇ, ਤੇ ਫੇਰ ਬੰਦਾ ਕੈਂਦਾ ਕੀ ਮੇਰਾ ਬੱਚਾ ਘੱਟੋ ਘੱਟ ਏਨਾ ਕਾਬਿਲ ਬਣੇ ਕੀ ਆਪਣੇ ਜੋ ਓਨਾਂ ਦਾ ਲਾਈਫ ਸਟਾਈਲ ਏ, ਉਸਨੂੰ ਜੀਣ ਵਾਸਤੇ ਓਨਾਂ ਕਮਾ ਸਕੇ।
ਕਿੰਨਾ ਕਮਾ ਸੀ।
ਹਾਂ, ਤੇ ਫੇਰ ਓ ਏਸ ਕਰਕੇ ਨਾ ਆਪਣੇ ਬੱਚਿਆਂ ਤੇ ਵੀ ਬੜਾ ਪ੍ਰੈਸ਼ਰ ਪਾਂਦੇ ਨੇ ਮਾਂ ਪਿਓ। ਕੀ ਵੀ ਤੂੰ ਐ ਵੀ ਸਿੱਖ ਲੈ, ਐ ਵੀ ਸਿੱਖ ਲੈ, ਕਿਉਂਕਿ ਅੱਜ ਕੱਲ੍ਹ ਦੇ ਟਾਈਮ ਵਿੱਚ ਨਾ, ਸਕਿੱਲਸ ਬੜੀ ਜ਼ਾਦਾ ਜ਼ਰੂਰੀ ਹੋ ਗਈਆਂ ਨੇ। ਮੇਰੇ ਸਾਬ ਨਾਲ ਵੀ ਪੜ੍ਹਾਈ ਨਾਲੋਂ ਜ਼ਾਦਾ ਵੀ ਨਾ ਸਕਿੰਲਸ ਜ਼ਰੂਰੀ ਨੇ, ਏ ਬੱਚੇ ਨੂੰ ਜੇ ਅਗਰ ਕੋਈ ਚੀਜ਼ ਆਂਦੀ ਏ ਨਾ, ਓ ਕਿੱਥੇ ਮਾਰ ਨੀ ਖਾ ਸਕਦਾ।
ਬਿਲਕੁਲ
ਹਾਂ, ਵੀ ਨਿਰੀ ਨਿਰੀ ਅਸੀਂ ਪੜ੍ਹਾਈ ਲੈ ਕੇ ਵੀ ਚੱਲ ਪਈਏ, ਓ ਵੀ ਨੀ ਚੱਲਣਾ। ਹੁਣ ਮੈਂ ਕਈ ਐਸੇ ਬੰਦਿਆਂ ਨੂੰ ਦੇਖਿਆ ਐ ਕੀ, ਓਨਾਂ ਨੇ ਪੜ੍ਹਾਈ ਕਿਸ ਚੀਜ਼ ਦੀ ਕੀਤੀ। ਤੀ ਏ, ਲੇਕਿਨ ਅਲੱਗ ਫੀਲਡ ਵਿੱਚ ਓ ਕੰਮ ਕਰ ਰਏ ਨੇ।
ਬਿਲਕੁਲ।
ਹਾਂ, ਮੇਰੀ ਇੱਕ ਸਿਸਟਰ ਈ ਏ ਜਿਵੇਂ ਕੀ ਲਗਾ ਲੋ ਓਨੇ ਐਮ ਕੌਮ ਕੀਤੀ, ਬੀਬੀ ਬੀ ਏ, ਬੀ ਏ ਕੀਤੀ ਫੇਰ ਮਲਬ ਐਮ ਕੌਮ ਤੋਂ ਬਾਦ, ਓਨੇ ਬੀ ਐਡ ਕੀਤੀ। ਸ਼ੈਦ ਓ ਟੀਚਿੰਗ ਲਾਈਨ 'ਚ ਜਾਣਾ ਚਾਂਦੀ ਸੀ, ਪਰ ਨਈ। ਓ ਕਿਧਰ ਚਲੀ ਗੀ, ਡਾਂਸ ਦੀ ਲਾਈਨ 'ਚ। ਅੱਜ ਡਾਂਸ ਚਲਾ ਰੀ ਏ। ਤੇ ਇੱਕ ਮੇਰੀ ਫਰੈਂਡ ਨੇ ਵੀ ਓਨੇ ਵੀ ਐਵੇ ਬੀ ਕੌਮ ਕੀਤੀ ਅੱਗੇ ਅ ਬੀ ਕੋਮ ਤੋਂ ਅੱਗੇ ਐਮ ਬੀ ਏ ਕੀਤੀ, ਲੇਕਿਨ ਓ ਐਸ ਟੈਮ ਕੀ ਕਰ ਰੀ ਏ, ਪਾਰਲਰ ਚਲਾ ਰਈ ਏ।
ਜੀ।
ਹਾਂ, ਕਿਉਂਕਿ ਮੇਰੇ ਸਾਬ ਨਾਲ ਤਾਂ ਮੈਂ ਜਿਵੇਂ ਕੀ ਜੱਜ ਕਰ ਚੁੱਕੀ ਆਂ, ਮਤਲਬ ਐਨਾਲਾਇਜ਼ ਕਰ ਰੀ ਆ ਨਾ, ਕੀ ਸਕਿਲਸ ਨਾਲ ਹੀ ਤੁਸੀਂ ਕਮਾ ਸਕਦੇ ਓ ਕੋਈ ਕਿਸੇ ਚੀਜ਼ 'ਚ ਬੜੇ ਤੁਸੀਂ ਨਿਪੁੰਨ ਹੋ ਰੇ ਓ ਨਾ ਕੀ ਬੜਾ ਅੱਛਾ ਵੀ, ਮੈਂ ਓਦੇ 'ਚ ਬਿਲਕੁਲ ਟ੍ਰੇਨਡ ਹੋ ਗਈ ਆਂ। ਤੇ ਫੇਰ ਉਹ- ਉਹ ਕੰਮ ਵਿੱਚ ਤੁਸੀਂ ਕਮਾ ਸਕਦੇ ਹੋ। ਪੜ੍ਹਾਈ ਨਾਲ ਵੀ ਨੀਂ
ਔਈ ਮੈ ਕਿਹਾ ਨਾਂ ਸਕਿਲਲ ਬਹੁਤ ਜ਼ਰੂਰੀ ਹੈ। ਸਟੱਡੀ ਆਪਣੀ ਜਗਾ ਤੇ ਐ, ਸਕਿਲਸ ਹੋਣੇ ਬਹੁਤ ਜ਼ਰੂਰੀ ਹੈ। ਸਕਿਲਜ਼ ਨਾਲ ਹੀ ਬੰਦਾ ਅੱਗੇ ਵੱਧ ਪਏਗਾ।
ਹੁੰ ਹਾਂ ਬਸ ਇਹ- ਇਹ ਹੀ ਗੱਲਾਂ ਹੈਗੀਆਂ ਨੇ ਬਾਕੀ ਬੱਚਿਆਂ ਸਕੂਲ ਅੱਜ-ਕੱਲ ਦੇ, ਟਾਈਮ ਵਿੱਚ ਬਿਜਨਸ ਬਣ ਚੁੱਕੇ ਕਿਣੇ ਹਾਂ ਉਹ
ਸਕੂਲ ਕੀ ਡੋਕਟਰਸ, ਹਰ ਜਗ੍ਹਾ ਬਿਜ਼ਨਸ ਹੀ ਚੱਲ ਰਿਹਾ ਮੈਡੀਸਨਸ ਹਰ ਚੀਜ਼ ਚ ਕਮਾਈਆਂ ਕਰ ਰਹੇ, ਸਕੂਲ ਵਾਲਿਆਂ ਨੇ ਆਪਣਾ ਬ ਬਿਜ਼ਨਸ ਬਣਾ ਲਆ, ਐ ਨਹੀਂ ਕਿ ਉਹ ਸਟਡੀ ਬੱਚਿਆਂ ਨੂੰ ਦੇ ਰਿਹਾ ਉਹ ਕਮਾਈ ਜ਼ਿਆਦਾ ਕਰ ਰਿਹਾ। ਇੰਨਾ ਮਤਲਬ, ਇੰਨਾ ਉਹ ਬੱਚਿਆਂ ਨੂੰ ਦੇ ਨੀ ਰਹੇ ਜਿੰਨਾ ਲੈਹੇ ਆ, ਬੱਚਾ ਦੇ ਪੇਰੈਂਟਸ ਕੋਲ ਕਮਾ ਰੇ ਆ।
ਹਾਂ -ਹਾਂ, ਬੱਚੇ ਨੂੰ ਥੋੜ੍ਹੀ ਜਿਹੀ ਫੈਸਿਲਿਟੀ ਦੇ ਕੇ ਉਹਦੇ ਤੋ ਡਬਲ ਟਿੱਪਣ ਲੈ ਰਹੇ ਨੇ ਉਹਨੂੰ ਇੱਕ ਤੇ ਫੀਸਾਂ ਤੇ ਅਲੱਗ ਨੇ ਉਸ ਤੋਂ ਬਾਅਦ ਐਕਟੀਵਿਟੀਜ
ਬਿਲਕੁਲ ਲੇਕਿਨ ਮੈਨੂੰ ਸੈਟਿਸਫੈਕਸ਼ਨ ਹੈ ਕਿ ਚੇ ਮੈਂ ਇੰਨੇ ਵੱਡੇ ਸਕੂਲ ਪਾਏਐ। ਬੱਚੇ ਦੀ ਇੰਗਲਿਸ਼ ਸਪੀਕਿੰਗ ਬਹੁਤ ਅੱਛੀ ਹੈ। ਬੱਚੇ ਨੂੰ ਸਿਖਾ ਰਹੇ ਹੈ ਛੋਟਾ ਜਿਹਾ ਬੱਚਾ ਹੈ ਕਿ ਜਿੱਦਾਂ ਬੱਚਾ ਹੁੰਦਾ ਮੇਰੀ ਕੁੜੀ ਐ, ਇੰਨੀ ਅੱਛੀ ਗੱਲਬਾਤ ਕਰ ਰਹੀ ਇੰਨਾ ਛੋਟਾ ਬੱਚਾ ਗੱਲਬਾਤ ਨਹੀਂ ਕਰ ਸਕਦਾ। ਕੁਛ ਬੱਚੇ ਨੂੰ ਘਰੋਂ ਹੀ ਥੋੜ੍ਹਾ ਏਹੋ ਜਿਹਾ ਮਾਹੌਲ ਮਿਲਣਾ ਚਾਹੀਦਾ ਸਟੱਡੀ ਦੇ ਨਾਲ-ਨਾਲ। ਬੱਚਿਆਂ ਨੂੰ ਖਾਲੀ ਸਕੂਲਾਂ ਸਿੱਖ ਕੇ ਆਏਗਾ ਜੀ ਪੇਰੈਂਟਸ ਨਾਲ ਕੋਪਰੇਟ ਨਹੀਂ ਕਰੇਗੇ ਬੱਚਾ ਕਿਵੇਂ ਅੱਗੇ ਵਧੇਗਾ। ਪੇਰੈਂਟਸ ਨੂੰ ਵੀ ਨਾਲ ਕੋਪਰੇਟ ਕਰਨਾ ਪੈਂਣਾ। ਸਕੂਲ ਅਗਰ ਤੁਸੀਂ ਟੋਪ ਦੇ ਸਕੂਲ ਪਾਉ ਚਾਹੁੰਦੇ ਹੋ, ਬੱਚਿਆਂ ਨੂੰ ਪੜ੍ਹਉਣਾ ਚਾਹੁੰਦੇ ਹੋ ਇੰਗਲਿਸ਼ ਵੀਡੀਗ ਸਿਖਾਉਣਾ ਚਾਹੁੰਦੇ ਹੋ। ਅਤੇ ਸਾਨੂੰ ਘਰੋਂ ਵੀ ਬੱਚਿਆਂ ਨੂੰ ਸਪੋਰਟ ਮਿਲਣਾ ਚਾਹੀਦਾ ਹੈ ਨਾ।
ਹਾਂਜੀ- ਹਾਂਜੀ, ਬਿਲਕੁਲ ਸਹੀ ਹਾਂ -ਹਾਂ, ਉਹ ਤੇ ਹੈ ਹੀ ਕਹਿੰਦੇ ਨੇ ਜਿਵੇ ਤੁਸੀਂ ਇੰਗਲਿਸ਼ ਦਾ ਕੋਰਸ ਕਰਾ ਰਹੇ ਹੋ ਸਪੀਕਿੰਗ ਦਾ ਕੋਰਸ ਸਕੂਲ ਤੇ ਦੋ-ਚਾਰ, ਘੰਟੇ ਪੜ੍ਹ ਕੇ ਆ ਜਾਏਗਾ ਜਾਂ ਕਿਸੇ ਟਿਊਸ਼ਨ ਤੇ ਪੜ੍ਹ ਕੇ ਆ ਜਾਏਗਾ। ਤੇ ਜਦ ਤੱਕ ਅਸੀਂ ਘਰ ਉਸ ਬੱਚੇ ਨਾਲ ਨੂੰ ਵੀ ਇੰਗਲਿਸ਼ ਵਿੱਚ ਗੱਲ ਨੀ ਕਰਾਂਗੇ ਤਾ ੳਨੂ ਉਵੇਂ ਜਾਂ ਮਾਹੌਲ ਨੀ ਦਾਂਗੇ ਤੇ ਬੱਚਾ ਨਹੀਂ ਸਿੱਖ ਪਾਏਗਾ। ਘਰੋਂ ਵੀ ਸਾਨੂੰ ਬੱਚੇ ਨੂੰ ੳਵੇਂ ਜਹਾ ਮਾਹੌਲ ਦੇਣਾ ਪਏਗਾ।
ਬਿਲਕੁਲ -ਬਿਲਕੁਲ, ਹੁਣ ਗੜੀਆਂ ਮੇਰੀ ਪਹਿਲੇ ਜਦੋਂ ਸਕੂਲ ਪੜ੍ਹਦੀ ਸੀ ਨਾ, ਉੱਥ ਇੰਗਿਲਸ ਸਪੀਗ ਬਿਲਕੁਲ ਨਹੀਂ ਸੀ। ਪਰ ਫੇਰ ਵੀ ਨਾ ਮੈਂ ਨਾ ਘਰ ਗਾਲ ੲੰਜੇ ਹੀ ਕਰਦੀ ਸੀ। ਮਤਲਬ ਛੋਟੇ ਕੋਮਨ ਵਰਡ ਜਿਹੜੇ ਹੁਦੇ ਹੈ। ਵੀ ਫਿਨਸ਼ਿੰਗ, ਲਾਈਨ ਚ ਵਟ ਆਰ ਯੂ ਡੂਇੰਗ? ਹਨੂੰ ਐਕਚੁਲੀ ਕਾਫ਼ੀ ਕੁਛ ਸਿੱਖ ਲਿਆ ਉਹਨੇ ਹੁਣ ਜਦੋਂ ਦੀ ਇਹਨੇ ਅਸੀਂ ਸਕੂਲ ਚੇਂਜ ਕੀਤਾ ਹੁਣ ਤੇ ਹੁਣ ਉਹਦੀ ਏਨੀ ਸੋਹਨੀ ਅੱਛੀ ਹੋ ਗਈ, ਇਨੀ ਇੰਪਰੂਵਮੈਂਟਦੀ ਮਨੂੰ ਦੇਖਣ ਮਿਲ ਰਹੀ ਹੈ। ਕੁਝ ਮੈਂ ਘਰੋਂ- ਘਰਾਂ ਸਿਖਾਉਦੀ ਸੀ ਹੁਣ ਸਕੂਲ ਉਸ ਤਾਂ ਬੈਟਰ ਸਿੱਖ ਰਹੀ। ਜੋ ਮੈਂ ਸਿਖਾਇਆ ਉਸ ਤੋਂ ਬੈਟਰ ਹੋਰ ਸਿੱਖ ਰਹੀ ਹੈ, ਹੁਣ ਉਹ ਇੰਪਰੂਵ ਹੋ ਗਈ ਇੰਗਲਿਸ ਉਹ ਮੈਨੂੰ ਖੁਸ਼ੀ ਹੁੰਦੀ ਚਲੋ ਅਸੀਂ ਨੇ ਜਿੰਨੇ ਪੈਸੇ ਦੇ ਵੀ ਰਹੇ ਹਾਂ ਤਾਂ, ਉਹ ਬੱਚਾ ਕੁਛ ਸਿੱਖਦੇ ਰਹੇ ਨਾ। ਜਾਇਆ ਤਾਂ ਨਹੀਂ ਜਾ ਰਹੇ ਸਾਡੇ ਮਿਹਨਤ ਦੇ ਪੈਸੇ ਸਾਡੀ ਕਮਾਈ, ਜੋ ਸੀ ਬੱਚੇ ਕਮਾ ਰਹੇ ਹਾਂ। ਅਸੀਂ ਕਿਉਂ ਕਹਿੰਣੇ ਆ ਅਸੀਂ ਕਹਿਣੇਆ ਚਲੋ, ਕਿੰਨੇ ਵਾਸੇ ਕਮਾ ਰਹੇ ਬੱਚਾ ਵਾਸੇ ਕਮਾਹੇ ਦੇ ਦਾਂਗੇ ਏਣੀ ਫੀਸ ਕੋਈ ਨਹੀਂ ਬੱਚਾ ਕੁਛ ਸਿੱਖਦੇ ਰਿਹਾ, ਕੁਛ ਬਣ ਤੇ ਰਿਹਾ, ਕੁਛ ਪੜ੍ਹ ਤੇ ਰਿਹਾ।
ਨਹੀਂ ਤੁਸੀਂ ਵੀ ਆਪਣੇ ਟਾਈਮ ਤੇ ਪੜ੍ਹਾਈ ਚ ਬਹੁਤ ਅੱਛੇ ਸੀ। ਬੜੇ ਅੱਛੇ ਨੰਬਰ ਲੈ ਕੇ ਆਦੇ ਸੀ ਤੇ ਫੇਰ ਬੱਚਿਆਂ ਨਾਲ ਤਾਂ ਤੁਸੀਂ ਓਨੀ, ਹੈਲਪ ਕਰੋਗੇ ਈ ਓਈ ਅਸੀਂ ਸ ਸਾਨ ਅਸੀਂ ਵੀ ਦੇਖੀ ਦੇਖਿਆ ਕੀ ਬਚਪਨ ਚ ਤੁਸੀਂ ਆਪਣੀ ਕਲਾਸ ਦੇ ਬੱਚਿਆਂ ਨੂੰ ਟਿਊਸ਼ਨ ਪੜ੍ਹਾਦੇ ਸੀ। ਤੇ ਫੇਰ ਇਨੇ ਐਫਰਟ ਤਾਂ ਕਰੋਗੇ ਤੁਹਾਡੇ ਬੱਚੇ ਵੀ ਓਨਾ ਅੱਛਾ। ਪੜ ਜਾਣ ਸਿੱਖ ਜਾਣ ਤੇ ਘੱਟੋ ਘੱਟ ਜਿਆਦਾ ਨੀ ਤੇ ਤੁਹਾਡੇ ਲੈਵਲ ਤੇ ਤਾ ਆ ਹੀ ਜਾਣ।
ਜੀ ਨਈ ਮੈ ਵੀ ਹੁਣ ਵੀ ਟਿਊਸ਼ਨ ਥੋੜ੍ਹੀ ਲਗਵਾਈ ਹੋਈਆਂ ਨੇ। ਮੇਰਾ ਬੇਟਾ ਸੈਵਨਥ ਵਿੱਚ ਆ ਚੁੱਕਿਆ ਹੈ ਲੇਕਿਨ ਮੈ ਆ ਆਪ ਹੀ ਟੀਚਿੰਗ ਕਰ ਰਹੀ ਹਾਂ। ਪਤਾ ਵੈਸੇ ਕੋਚਿੰਗ ਪਹਿਲੇ ਕਰ ਦੀ ਸੀ ਮੈਰਿਜ ਤੋਂ ਬਾਅਦ ਲੇਕਿਨ ਮੈਂ ਛੱਡ ਦਿੱਤਾ ਹੁਣ ਮੈਂ ਆਪ ਹੀ ਪੜਾ ਰਿਹ ਆ। ਉਹ ਵੀ ਤਾਂ ਪਤਾ ਕਿੰਨੇ ਟਿਊਸ਼ਨਸ ਐ, ਉਹਦੇ ਪੈਸੇ ਬਚਦੇ ਆ।
ਹਾਂਜੀ
ਜੇ ਬੰਦਾ ਅਗਰ ਅਸੀ-ਅਸੀ ਜੇ ਚਲੋ ਟੀਚਿੰਗ ਕੀਤੀ ਐ, ਪੜ੍ਹੇ ਵੀ ਹਾਂ ਟੀਚਿੰਗ ਵੀ ਕੀਤੀ ਐ ਤੇ ਸਾਡੀ ਸਟੱਡੀ ਦਾ ਕਿਸ ਲੇਖੇ ਅਸੀ ਆਪਣੇ ਬੱਚਿਆਂ ਨੂੰ ਪੜ੍ਹਾ ਨਹੀ ਸਕਦੇ ਅਤੇ ਇਸੀ ਗੱਲ ਮੈ ਸੋਚ ਕੇ ਨਾਲੇ ਮੇਰੇ ਬੇਟੇ ਨੂੰ ਨਾ ਕਿਸੇ ਦਾ ਸਮਝ ਨਹੀ ਆਉਦਾ ਉਹ ਕਹਿਦਾ ਮੰਮਾ ਤੁਹਾਡੇ ਤੋ ਬੈਟਰ ਕੋਈ ਪੜਾਦਾ ਨਈ। ਹਾਰ ਕੇ ਟਿਊਸ਼ਨ ਛੁਡਵਾਉਣੀ ਪੈਦੀ ਐ ਐਗਜ਼ਾਮਸ ਵਿਚ ਖੁਦ ਹੀ ਪੜ੍ਹਾਂ ਦੀ ਹਾ ਔਰ ਬੱਚਾ ਮੇਰਾ ਟੋਪਰ ਮਤਲਬ ਕੀ ਟੋਪ ਫਾਈ ਵਿੱਚ ਆ ਈ ਜਾਦਾ। ਨਾਲੇ ਅੱਛੇ ਮਾਸਕ ਵੀ ਲੈਦਾ ਏਟੀਵ ਫਾਈਫ ਨਾਈਨ ਟੀ ਪਰਸੈਟ ਮਾਰਕ ਲੈ ਹੀ ਆਦਾ ਏ, ਹੁਣ ਤਾਂ ਵੱਡਾ ਹੋ ਗਿਆ ਨਾ ਹੁਣ ਟੋਪ ਫਾਈਵ ਚ ਆ ਨਈ ਪਾਦਾ ਬਟ ਬਹੁਤ ਅੱਛੇ ਮਾਕਸ। ਹੈਗੇ ਨੇ ਏਟੀ ਫਾਈਵ ਪਰਸੈਟ ਤੋ ਲੈ ਆਦਾ। ਮੇਰੇ ਕੋਲ ਪੜ੍ਹ ਕੇ ਸਕੂਲ
ਨਈ ਵੈਸੇ ਵੀ ਐਹ ਤੇ ਗੱਲ ਹੈ। ਕੀ ਜੋ ਮਾਂ ਕੋਲੋ ਪੜ੍ਹ ਕੇ ਬੱਚੇ ਮਤਲਬ ਅੱਛੇ ਬੰਦੇ ਐ ਜਾਂ ਜਿਨੀ ਸਮਝ ਮਾਵਾ ਕੋਲੋ ਪੜ੍ਹ ਕੇ ਆਉਦੀ ਐ ਨਾ ਓਨੀ ਟਿਊਸ਼ਨ ਤੇ ਪੜ੍ਹ ਕੇ ਨਈ ਆਦੀ ਟਿਊਸ਼ਨ ਤੇ ਪੰਦਰਾਂ ਵੀਹ- ਵੀਹ ਬੱਚੇ ਲੈ ਕੇ ਟੀਚਰਸ ਬੈਠੇ ਕੀ ਆਂਇਦੇ ਪੜ੍ਹਾਉਣ ਤੇ ਇਕ ਖਾਲੀ ਇਨ ਸਿੰਗਲ ਬੱਚੇ ਨੂੰ ਤੇ ਇਨੀ ਜਿਆਦਾ ਉਹ ਇੰਪੋਰਟੈਂਸ ਦੇ ਨੀ ਪਾਣਗੀਆਂ ਐ ਟ ਉਹ ਅਟੈਡ ਕਰ ਨੀ ਪਾਉਣਗੀਆਂ ਜਿਨਾ ਕੁ ਇਕ ਮਾਂ ਕਲੀ ਆਪਣੇ ਬੱਚੇ ਨੂੰ ਪੜ੍ਹਾ ਪਾਏਗੀ ਨਾਲੇ ਮਾਂ ਜਦੋ ਪੜ੍ਹਾਏਗੀ ਨਾ ਪੂਰੇ ਦਰਦ ਨਾਲ ਪੇਨ ਲੈ ਕੇ ਕਿ ਨਈ ਮੈ ਬੱਚੇ ਨੂੰ ਇਹ ਸਿਖਾਣਾ ਏ। ਉਹ ਸਿਖਾ ਦੇਗੀ ਤੇ ਟਿਊਸ਼ਨ ਵਾਲੀਆਂ ਟੀਚਰ ਨੀ ਇਨਾ ਪੇਨ ਲੈ ਕੇ ਕੀਤਾ- ਕੀਤਾ ਨਈ ਕੀਤਾ ਤੇ ਕੋਈ ਨੀ ਆਪਣੇ ਆਪ ਹੁਣ ਦੇਖ ਖਣਗੇ ਮੈ ਤੇ ਮਤਲਬ ਕਰਾ ਹੀ ਰਹੀ ਹਾਂ ਲੇਕਿਨ ਇਕ ਮਾਂ ਨੀ ਨਾ ਛੱਡ ਸਕਦੀ ਕਿ ਮੈ ਤੈਨੂੰ ਪੜਤਾ ਆਪੇ ਸਿਖੇਗਾ। ਲੇਕਿਨ ਮਾਂ ਤਾਂ ਤੱਦ ਤੱਕ ਪੜਏਗੀ ਜਦ ਤੱਕ ਉਹਨੂੰ ਆਨੀ ਜਾਏ।
ਹਨ ਨਾਲੇ ਨਾ ਮਾਂ ਨੂੰ ਨਾ ਬੱਚਾ ਵੀਕ ਪੁਆਇੰਟ ਪਤਾ ਹੋਦਾ ਕਿ ਮੇਰਾ ਬੱਚਾ ਕੀ ਕਰ ਰਿਹਾ ਕੀ ਸਮਝ ਆ ਰਿਹਾ ਕਿਥੋ ਨੀ ਸਮਝ ਆ ਰਿਹਾ ਇਹ ਸਮਝਾ ਦਿੰਦੀ। ਹੋਰ ਚਲੋ।
ਚਲੋ ਠੀਕ ਐ ਹਾਂਜੀ ਬੜੀ ਬੜਾ ਚੰਗਾ ਲਗਿਆ ਤੁਹਾਡੇ ਨਾਲ ਗੱਲਾਂ ਸਾਂਝੀਆਂ ਕਰਕੇ।
ਠੀਕ ਐ ਦੀਦੀ ਓਕੇ ਜੀ ਚੰਗਾ ਜੀ ਸਸ ਸ਼੍ਰੀ ਕਾਲ ਸਸ ਸ਼੍ਰੀ ਦਸ ਮਿੰਟ ਦਸ ਮਿੰਟ ਸੈਕੰਡ ਕੋਈ ਗੱਲ ਨੀ।